ਹੈਲੋ ਹਾਂਜੀ ਸਸ੍ਰੀ ਕਾਲ ਜੀ। ਬਸ ਵਧੀਆ ਜੀ, ਤੁਸੀਂ ਸੁਣਾਓ ਜੀ?
ਬਸ ਜੀ ਬਸ ਵਧੀਆ, ਹੋਰ ਕੀ ਕਰ ਰਏ ਹੋ?
ਬਸ ਜੀ ਥੋੜਾ ਕੰਮ ਸੀ ਉਹ ਨਿਪਟਾਏਆ ਏ, ਬਾਕੀ ਥੋੜਾ ਬਾਅਦ ਚੋਂ ਕਰਾਂਗੇ ਥੋੜਾ ਰੈਸਟ ਕਰ ਹਾਂ ਬੱਚੇ ਗਏ ਸਕੂਲ, ਬੱਚੇਆਂ ਨੂੰ ਸਕੂਲ ਭੇਜਣਾ ਬੜਾ ਵੱਡਾ ਕੰਮ ਹੈ।
ਬੋਹਤ ਵੱਡਾ ਕੰਮ ਏ ਬੱਚੇ ਦੇ ਤੰਗ ਹੀ ਇਨਾ ਕਰਦੇ ਨੇ ਸਵੇਰੇ।
ਪਰਸ਼ਾਨ ਕਰਦੇ ਨੇ ਬੋਹਤ।
ਆ
ਵੱਡਿਆਂ ਦਾ ਵੀ ਇਹੋ ਹਾਲ ਏ, ਵੱਡੇ ਵੀ ਬਹੁਤ ਪਰੇਸ਼ਾਨ ਹੁੰਦੇ।
ਕਿ ਮੇਰੀ ਗੁੜੀਆ ਇਹ ਨਾ ਛੋਟੀ, ਇਹਨੂੰ ਸਕੂਲ ਭੇਜਣਾ ਤੇ ਇੰਨਾ ਵੱਡਾ ਕੰਮ ਏ ਮਹਾਭਾਰਤ ਏ, ਸਵੇਰੇ। ਇੱਕ ਤੇ ਉੱਠਦੀ ਨੀ। ਪਲੇਅ ਵਿੱਚ ਪਾਇਆ ਦਾ ਐ, ਮੈਨੂੰ ਤੇ ਗਲਤੀ ਲੱਗੀ ਮੈਂ ਅਜੇ ਪਾਣਾ ਹੀ ਨਹੀਂ ਚਾਹੀਦਾ ਸੀ।
ਕਿੰਨੇ ਸਾਲ ਦੀ?
ਹਜੇ ਤਿੰਨ ਸਾਲ ਦੀ ਹੋਏਗੀ ਕੱਲ।
ਤਿੰਨ ਸਾਲ ਦੀ।
ਹਾਂਜੀ।
ਤੇ ਤੁਸੀਂ ਰੁਕ ਜਾਣਾ ਸੀ, ਹਰੇ ਚਾਰ ਸਾਲ ਦੀ ਕਰਕੇ ਪਾਣਾ ਸੀ।
ਬਸ ਹੁਨ ਇਹਦੇ ਪਾਪਾ ਨੇ ਜਲਦੀ ਫੋਰਸ ਕੀਤਾ, ਮੇਰਾ ਤੇ ਮਨ ਸੀ ਕਿਸੇ ਪਲੇਅ ਸਕੂਲ'ਚ ਪਾਦੀਏ, ਕਿਉਂਕਿ ਇੱਥੇ ਸਕੂਲ'ਚ ਇੰਨਾ ਬਰਡਨ ਏ, ਕੁਛ ਆਂਦਾ ਵੀ ਨਹੀਂ ਪਿਆ ਇੰਨੂ ਹੋਰ ਘਰ ਪੜ੍ਹਦੀ ਨੀ, ਇੰਨੇ ਬੱਚੇ ਨੂੰ ਅਸੀਂ ਕੀ ਪੜ੍ਹਾਈਏ ਦੱਸੋ, ਇੰਨੇ ਬੱਚੇ ਨੂੰ ਤੇ ਬਸ ਸਕੂਲ ਵਿੱਚ ਜੋ ਮਿਲੇ, ਉਹੀਓ ਕਰਲੇ, ਉਹੀਓ ਬਹੁਤ ਹੈਗਾ।
ਓ ਬੱਚੇ ਛੋਟੇ-ਵੱਡੇ ਸਭ ਦਾ, ਸਭ ਦਾ ਏਈਓ ਹਾਲ ਏ, ਵੱਡਿਆਂ-ਛੋਟਿਆਂ ਦਾ ਸਭਦਾ ਈ ਕੋਈ ਪੜ੍ਹਕੇ ਰਾ ਅਛਾ
ਸਕੂਲੋਂ, ਇੰਨਾ ਕੰਮ ਦੇ ਦਿੰਦੇ ਨੇ, ਸਕੂਲ ਵਾਲਿਆਂ ਨੂੰ ਤੇ ਨਹੀਂ ਦੇਣਾ ਚਾਹੀਦਾ ਨਾ ਪਲੇ ਦੇ ਬੱਚਿਆਂ ਨੂੰ।
ਅੱਛਾ-ਅੱਛਾ, ਨਹੀਂ ਸਾਡਾ ਵੀ ਜਾਂਦਾ ਏ, ਉਹਨੂੰ ਤੇ ਇਸ ਤਰ੍ਹਾਂ ਨ ਨੀ ਦਿੰਦੇ ਕੰਮ ਕੈ
ਬਹੁਤ ਕੰਮ ਮਿਲਦਾ ਇਹਨਾਂ ਨੂੰ, ਆਂਦਾ ਹੈ ਨੀ ਕੁਛ ਅੱਧੀ ਤੇ ਬੁੱਕਸ ਪਾੜ ਦਿੱਤੀਆਂ ਇਹਨਾਂ ਨੇ। ਪਹਿਲੇ ਦੇਖਲੋ, ਕੋਈ ਬੱਚੇ ਇੰਨੇ-ਇੰਨੇ, ਤਿੰਨ-ਤਿੰਨ, ਚਾਰ-ਚਾਰ ਸਾਲ ਦੇ ਘਰਾਂ ਵਿੱਚ ਹੁੰਦੇ ਸੀ।
ਹੂੰ, ਹੂੰ, ਸਾਡੀ ਨਾ ਸਾਡੀ ਅਸੀਂ ਲੋਕ ਖਾਣੇ ਜ਼ਿਆਦਾ ਬਰਡਨ ਪਾਤਾ, ਆਪਣੇ ਤੇ ਵੀ।
ਬੱਚਿਆਂ ਦੇ, ਇਹ ਪੀਰੀਏਡਸ ਦੇ ਵੀ ਬਰਡ ਏ। ਪਹਿਲੇ ਮਾਵਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ, ਬੱਚੇ ਕਿੱਥੇ ਪੜ੍ਹਦੇ ਪਏ ਨੇ, ਕਿ ਕਰਦੇ ਪਏ ਨੇ, ਗਲੀ ਮਹੱਲੇ ਚਲੋ ਸੋ-ਦੋ ਸੌ ਰੁਪਏ'ਚ ਟਿਊਸ਼ਨ ਲਗਵਾ ਪੇਪਰ'ਚੋਂ ਵੀ, ਤੇ ਅੱਜ-ਕੱਲ ਤੁਸੀਂ ਦੇਖੋ, ਸਕੂਲ ਦੀ ਫੀਸਾਂ ਨਾਲੋਂ ਜ਼ਿਆਦਾ
ਕੰਪੀਟੀਸ਼ਨ, ਇਹਨਾ ਕੰਪੀ ਸਾਨੂੰ ਕਿ, ਅੱਜ-ਕੱਲ ਨਾ ਸਾਡੇ ਅੰਦਰ ਵੀ ਸਾਡੇ ਅੰਦਰ ਨਾ ਪੇਸ਼ੈਂਸ ਨਹੀਂ ਆ, ਪੇਰੈਂਟਸ ਅੰਦਰ ਅੱਜ-ਕੱਲ। ਅਸੀਂ ਬੱਚੇ ਨੂੰ, ਕਿਉਂਕਿ ਬੱਚੇ ਹੀ ਹਤਮਤੇ ਨੇ ਅੱਜ-ਕੱਲ, ਅਸੀਂ ਬੱਚਾ
ਕਿਥੋਂ ਆਏਗਾ ਦੇਖੋ, ਹੁਣ ਬੱਚੇ ਨੂੰ ਪੇਰੈਂਟਸ ਨੂੰ ਵੀ ਰੈਸਟਲੈਸ ਕਰ ਦਿੱਤਾ ਸਕੂਲ ਵਾਲਿਆਂ ਨੇ, ਇਹ ਵੀ ਕਰਾਕੇ ਭੇਜੋ, ਏ ਵੀ ਕਰਾਕੇ ਭੇਜੋ, ਛੁੱਟੀਆਂ ਵਿੱਚ ਇੰਨੀ-ਇੰਨੇ ਅਸਾਇਨਮੈਂਟ ਇੰਨੇ- ਇੰਨੇ ਪ੍ਰੋਜੈਕਟ, ਇੰਨਾ ਹੋਮ ਵਰਕ। ਠੀਕ ਏ, ਹੁਣ ਜਿਨਾਂ ਦਾ ਇੱਕ ਬੱਚਾ ਏ ਨਾ, ਉਹ ਅਰਾਮ ਨਾਲ ਹੈਂਡਲ ਕਰ ਲੈਂਦੇ ਨੇ, ਹੁਣ ਜਿਹਨਾਂ ਦਾ ਇੱਕ ਬੱਚੇ ਦੇ ਨਾਲ ਦੂਜਾ ਛੋਟਾ ਜਿਆਦਾ ਏ, ਉੱਥੇ ਤੇ ਬੜਾ ਮੁਸ਼ਕਿਲ ਕਿਲੇ, ਦੋ ਬੱਚੇ ਇਕੱਠੇ ਬੈਠ ਕੇ ਨਹੀਂ ਪੜ ਸਕਦੇ।
ਨਹੀਂ ਬੈਠ ਸਕਦੇ, ਬਹਿ ਨਹੀਂ ਸਕਦੇ, ਫੋਨ ਦੇ ੋ ਫੇਰ ਤੁਸੀਂ ਛੇ ਬੱਚੇ ਪਾਲੋ, ਇਕੱਠੇ। ਫੋਨ ਦੇਦੋ, ਕਿਉਂਕਿ ਬੱਚੇ ਆਪਣੇ-ਅਪਣੇ ਬਿਜ਼ੀ, ਫਿਰ ਤੁਹਾਨੂੰ ਆਵਾਜ਼ ਨੀ ਆਏਗੀ ਦੋ ਘੰਟੇ ਬੱਚਿਆਂ ਦੀ।
ਅੱਜ-ਕੱਲ ਤੇ ਬੜਾ ਮੁਸ਼ਕਿਲ ਹੈਗਾ, ਮੈਂ ਕਹਿੰਦੀ ਆ ਹੁਣ ਸਾਡੀਆਂ ਸੱਸਾਂ ਕਹਿੰਦੀਆਂ ਨੇ ਨਾ, ਸਾਡੇ ਇੰਨੇ-ਇੰਨੇ ਬੱਚੇ ਸੀ। ਉਹ ਪਹਿਲੇ ਜਮਾਨੇ
ਉਸ ਟਾਈਮ ਦੇ ਬੱਚੇ, ਬੱਚੇ ਸਹੀ ਸੀ, ਉਸ ਟਾਈਮ ਦੇ ਬੱਚੇ ਸਹੀ ਸੀ, ਅੱਜ-ਕੱਲ ਦੇ ਬ
ਪਹਿਲੇ ਦੇਖੋ, ਪਰਿਵਾਰਾਂ'ਚ ਛੇ-ਛੇ, ਸੱਤ-ਸੱਤ ਬੱਚੇ ਹੁੰਦੇ ਸੀ, ਦੇਖਲੋ।
ਹੂੰ
ਹੁੰਦੇ ਸੀ ਨਾ, ਅੱਜ- ਕੱਲ ਦੋ ਬੱਚੇ ਹੁੰਦੇ ਨੇ, ਉਹ ਵੀ ਨੀ ਸੰਭਲਦੇ ਪਏ ਉਹ ਵੀ ਨੀ ਸੰਭਲਦੇ ਪਏ, ਫਿਰ ਉਹ ਕਹਿੰਦੇ ਨੇ ਦੇਖੋ ਅੱਜ ਅੱਜ-ਕੱਲ ਦੀ ਮਾਂਵਾ ਕੋਲ ਬੱਚੇ ਨੀ ਸੰਭਲਦੇ, ਤੁਸੀਂ ਦੇਖੋ ਦਾਦੀਆਂ ਹੈਗੀਆਂ ਤੁਸੀਂ ਤੁਹਾਡੇ ਕੋਲ ਸੰਭਲਦੇ ਨੇ ਬੱਚੇ ਪਹਿਲੇ ਦਾਦੀਆਂ ਤਿੰਨ -ਤਿੰਨ ਬੱਚੇ ਆਪ ਸਾਂਭ ਲੈਂਦੀ ਸੀ, ਇੰਨੇ ਵਿੱਚ ਅਗਲੇ ਬੱਚੇ ਜੰਮ ਲੈਣ ਸੀ ਇਹਦੇ ਪਿੱਛੇ ਵਾਲੇ ਬੱਚੇ ਦਾਦੀਆਂ ਸਾਂਭ ਲੈਂਦੀਆਂ ਸੀ ਬੱਚੇ ਹੈ ਹੀ ਸ਼ੈਤਾਨ ਬੜੇ ਨੇ, ਕਿਸੇ ਦੇ ਹੱਥ ਆਂਦੇ ਹੀ ਨਹੀਂ
ਕਿਉਂਕਿ ਅੱਜ -ਕੱਲ ਬੱਚਿਆਂ ਨੂੰ ਪੈ ਗਈ ਵੱਡੀ ਗੱਲ ਫ਼ੋਨ ਦੀ ਲੱਤ
ਹਾਂ ਇਹ ਤੇ ਗੱਲ ਹੈ ਹੀ ਏ, ਪਹਿਲੇ ਫ਼ੋਨ ਹੁੰਦਾ ਨੀ ਸੀ, ਇੰਨੇ- ਇੰਨੇ, ਵੱਡੇ- ਵੱਡੇ ਤੇ ਵਿਹੜੇ ਹੁੰਦੇ ਸੀ ਲੋਕਾਂ ਦੇ, ਬੱਚੇ ਖੇਡਦੇ ਰਹਿੰਦੇ ਸੀ ਆਪ ਬਸ ਅੱਛੀ, ਹੁਣ ਦੇ ਬੱਚੇ ਦੋ ਨੀ ਬਹਿ ਸਕਦੇ ਟੀ ਵੀ ਪਿੱਛੇ, ਰਿਮੋਟ ਪਿੱਛੇ ਲੜ ਪੈਂਦੇ ਨੇ ਅਗਲੇ, ਮੈਂ ਲ ਉਹਗੀ ਮੈਂ ਲਗਾਵਾਂਗੀ ਉਹ ਕੇਹੇਗੀ ਮੈਂ ਲਗਾਵਾਂਗੀ ਚਲੋ ਜੀ ਲੜਾਈ ਹੋ ਗਈ ਕਿੰਨੇ ਤੇਰੇ ਮੋੜ ਤੋੜ ਦੇਂਦੇ ਨੇ ਬੱਚੇ ਲੈ ਫੜ
ਓ ਹਥ ਬਸ ਬਸ ਇਹੀ ਹਾਲ ਹੈ ਤੇ ਇੰਝ ਪਾਲੋ ਪੜ੍ਹਨ ਵਾਸਤੇ ਪਾਲੋ ਚੀਜ਼ਾਂ ਪਿੱਛੇ ਲੜ ਪੈਣਗੇ
ਹਾਂ
ਇੰਜ ਪਾਲੋ ਬਸ ਫੋਨ ਦੇ ਦੋ ਫੇਰ ਛੋਟੇ ਬੱਚੇ ਫੇਰ ਸ਼ਾਂਤ
ਪਤਾ ਨੀ ਬੱਚੇ ਅੱਜ- ਕੱਲ ਇੰਨਾ ਤੰਗ ਕਿਉਂ ਕਰਦੇ ਨੇ ਸਮਝ ਸਗੋਂ ਅੱਜ- ਕੱਲ ਜਿੰਨੀਆਂ ਸਹੂਲਤਾਂ ਮਿਲੀਆਂ ਨੇ ਬ ਬੱਚਿਆਂ ਨੂੰ ਬੱਚੇ ੳਨਾ ਤੰਗ ਕਰਦੇ ਨੇ, ਨਹੀਂ- ਨਹੀਂ ਇਹ ਤਾਂ ਯੂਨੀਵਰਸਲ ਪ੍ਰੋਬਲਮ ਹੈਗੀ ਆ ਸਾਰੇ ਪੇਰੈਂਟਸ ਐੰਜੀ ਨੇ- ਭਾਵੇਂ ਬੱਚੇ ਛੋਟੇ ਨੇ ਭਾਵੇਂ ਬੱਚੇ ਵੱਡੇ ਨੇ ਉਹ ਹੈ ਨਾ ਵੰਸ ਦਾ ਮਦਰ ਅਲਵੇਜ਼ਦਾ ਮਦਰ ਠੀਕ ਹੈ ਮਾਂ ਤੇ ਸਾਰੀ ਉਮਰ ਭਾਵੇਂ ਬੱਚਾ ਪੰਜ ਮਹੀਨੇ ਦਾ ਤੇ ਭਾਵੇਂ ਪੰਜ ਸਾਲ ਦਾ ਭਾਵੇਂ ਪੰਜਾਹ ਸਾਲ ਦਾ ਮਾਂ ਨੇ ਟੈੈਂਸ਼ਨ ਲੈਣੀ ਲੈਣੀ
ਲੈਣੇ ਲੈਣੀ ਤੇ
ਛੋਟਾ ਏ ਤੇ ਪੜ੍ਹਦਾ ਨਹੀਂ ਪਿਆ ਖਾਂਦਾ ਨੀ ਪਿਆ ਥੋੜਾ ਜਿਹਾ ਵੱਡਾ ਹੋਏ ਸਕੂਲ ਨਹੀਂ ਜਾਂਦਾ ਪਿਆ ਫ਼ੇਰ ਜੀ ਪੜ੍ਹਦਾ ਨੀ ਪਿਆ ਹੈਨਾ, ਫੇਰ ਥੋੜੀ ਜਿਹੀ ਬੱਚੇ ਦੀ ਹਾਈਟ ਨੀ ਵਧਦੀ ਫਿਰ ਥੋੜਾ ਹੋਰ ਵੱਡਾ ਹੋਏਗਾ ਫੇਰ ਜਦੋਂ ਕੰਮ ਕਾਰ ਬੱਚਾ ਸਟੈਂਣ ਨੀ ਹੋਇਆ, ਫਿਰ ਥੋੜੀ ਦੇਰ ਬਾਅਦ ਵਿਆਹ ਦੀ, ਹਨਾ
ਪਰਸੋਂ ਮੇਰੇ ਬੱਚੇ ਨੇ ਕਿਹਾ ਕਿ ਮੇਰੀ ਨੀਂਦ ਨਹੀਂ ਪੂਰੀ ਹੋਈ, ਮੁਝੇ ਰਾਤ ਕੋ ਅੱਛੇ ਸੇ ਨੀਂਦ ਨਹੀਂ ਆਈ ਮੁਝੇ ਹਾਫ ਡੇ ਕਰਾ ਦੇਣਾ ਹੁਣ ਹਾਫ ਡੇ ਲੈਣਾ ਅੱਜ-ਕੱਲ ਬੜਾ ਜੰਗ ਏ ਸਕੂਲਾਂ 'ਚ ਉਹ ਵੱਡੇ ਨੂੰ ਮੈਂ ਕਿਹਾ ਲੈ ਆ, ਵੱਡੇ ਨੂੰ ਨਹੀਂ ਜੋ ਵੱਡੇ ਨੂੰ ਮੈਂ ਕਿਹਾ ਲੈ ਆ ਚੱਲ ਹੋਣੀ ਤਬੀਅਤ ਖਰਾਬ ਨਹੀਂ ਆ ਰਹੀ ਉਹ ਵਡਾ ਕਹਿੰਦਾ ਮੈਂ ਜਾਣਾ ਨੀ ਬੜੀ ਫਾਰਮੈਲਟੀ ਕਰਦੇ ਨੇ, ਉਹ ਗਿਆ ਨੀ ਹੁਣ ਉਸ ਗੱਲ ਦਾ ਬਦਲਾ ਨਿਕਾਲਣ ਵਾਸਤੇ ਕੱਲ ਸਕੂਲ ਨੀ ਗਿਆ
ਦੇਖੋ ਐਹ ਤੇ ਹੁਣ ਇੱਥੇ ਤੁਹਾਡੀ ਗ਼ਲਤੀ ਹੈ ਨਾ ਤੁਸੀਂ ਬੱਚੇ ਦੀ ਛੁੱਟੀ ਕਿਉਂ ਕਰਾਈ, ਹੁਣ ਦੇਖੋ ਮੇਰੀ ਗੱਲ ਸੁਣੋ ਹੁਣ ਤੁਸੀਂ ਐਹ ਕਹਿੰਦੇ ਹੋ ਨਾ ਹੁਣ ਮੇਰੀ ਇੱਕ ਗੁੜੀਆ ਤਿੰਨ ਸਾਲ ਦੀ ਏ ਉਹਨੂੰ ਭਾਵੇਂ ਕੁ ਪੁਠੀ ਹੋਏ ਭਾਵੇਂ ਸਿੱਧੀ ਹੋਏ ਭਾਵੇਂ ਜੋ ਮਰਜ਼ੀ ਕਰੇ ਔਰ ਇੱਕ ਕੁੜੀ ਮੇਰੀ ਸੈਕਿੰਡ ਵਿਚ ਏ
ਹਾਂਜੀ
ਜੇ ਤੁਸੀਂ ਮੰਨੋਗੇ ਮੈ ਅਜ ਤਕ ਕਦੀ ਛੁੱਟੀ ਨੀ ਕਰਾਈ ਉਹਦੀ ਹਜੇ ਮੈਨੂੰ ਰੋਜ ਕਹਿੰਦੀ ਉਸ ਦਿਨ ਨੇ ਮੈਨੂੰ ਕਿਹਾ ਮੰਮੀ ਮੇਰੇ ਫਰੈਂਡ ਨੀ ਆ ਰਹੀ ਮੈਂ ਵੀ ਨਹੀਂ ਜਾਊਗੀ ਮੈਂ ਕਿਹਾ ਬੇਟਾ ਅਬ ਤੋਂ--ਤੂੰ ਜ਼ਰੂਰ ਜਾਏਗੀ ਮੈਂ ਨੀ ਛੁੱਟੀ ਕਰਾਉਂਦੀ ਜੋ ਮਰਜ਼ੀ ਹੋਜੇ
ਸਕੂਲ ਮੈਂ ਆਪਣੇ ਵੱਡੇ ਬੱਚੇ ਨੂੰ ਕਦੀ ਛੁੱਟੀ ਨਹੀਂ ਕਰਾਈ
ਬਸ ਇੰਜ ਠੀਕ ਈ ਜੇੜੀ ਮਾਵਾਂ ਆਪਣੇ ਪੈਲੇ ਬੱਚੇ ਓ ਤੇ ਕਰ ਲੈਂਦੀ ਐ ਨਾ ਹੈਂਡਲ ਦੂਜੇ ਬੱਚੇ ਵਾਰੀ ਬੜੀ ਪ੍ਰੋਬਲਮ ਆਂਦੀ ਮੈਂ ਮੰਨ ਸਕਦੀ ਆਂ, ਜਿੰਮੇਵਾਰੀ ਡਬਲ ਇੱਕ ਬੱਚਾ ਨੀ ਹੈਂਡਲ ਹੁੰਦਾ।
ਹਾਂਜੀ ਬਾਈ ਜੀ ਨੂੰ। ਉਠ ਜੇਗਾ ਮੈਂ ਨੀ ਉੱਠਦਾ ਮੈ ਨੀ ਜਾਊਂਗਾ ਰੋ ਫਿਰ ਰੋਣ ਲੱਗ ਜੇਗਾ ਫੇਰ ਕੇਗਾ ਮੈਂ ਜਾਊਂਗਾ ਫੇਰ ਭੁੱਖਾ ਚੱਲ ਜੇਗਾ ਟਿਫਨ ਨੀ ਲੈ ਕੇ ਜਾਏਗਾ ਬੋਤ ਪ੍ਰੋਬਲਮ ਫੇਰ ਮੇਰੇ ਕੋਲ ਨਾ ਕੁ ਮੈਨੂੰ ਮੇਰੀ ਵੀ ਨਾ ਪੇਸ਼ੈਂਸ ਘਾਟ ਆ ਗੀ।
ਬਿਲਕੁਲ ਸਈ ਗੱਲ ਐ ਮੈਂ ਬਿਲਕੁਲ ਤੁਆਡੀ ਗੱਲ ਤੋਂ ਐਗਰੀ ਕਰਨੀ ਆ ਮੇਰੇ ਵੀ ਏਈਓ ਪ੍ਰੋਬਲਮ ਏ ਅੱਜ ਕੱਲ ਬੱਚੇਆਂ ਦੀ ਪ੍ਰੋਬਲਮ ਐ ਨਾ ਮਦਰਸ ਵਿੱਚ ਵੀ ਬੜੀ ਪੇਸ਼ੈਂਸ ਖਤਮ ਹੋ ਗਿਆ ਦੈ ਕਿਉਂਕਿ ਬੱਚੇ ਤੰਗ ਏਨਾ ਕਰਦੇ ਪਏ ਨੇ ਹੁਣ ਬੰਦਾ ਘਰ ਦਾ ਵੇਖੇ ਥੋੜਾ ਅ ਅਪਨਾ ਆਪ ਦੇਖੇ, ਕੇ ਰਿਸ਼ਤੇਦਾਰ ਦੇ
ਠਾ ਲੋ, ਤੁਸੀਂ ਠਾ ਲੋ, ਤੁਸੀਂ ਭੇਜ ਦਿਓ, ਓਨਾਂ ਕੋਲ ਮੇਰੇ ਤੋਂ ਵੀ ਪੇਸ਼ੈਂਸ ਘ
ਨਾ ਨਾ ਓ ਨੀ ਓ ਕੈਂਦੇ ਨੇ ਸਾਡਾ ਕੋਈ ਮਤਲਬ ਨੀ ਹੈ ਘਰ ਦੀਆਂ ਚੀਜਾਂ ਨਾ ਯਾ ਬ ਚੀਜਾਂ ਨਾਲ ਓ ਮਾਵਾਂ ਦੀ ਨੇ ਟੈਂਸ਼ਨ
ਬੱਚਾ ਤਾਂ ਫਿਰ ਕੋਈ ਬੱਚਾ ਗਲਤੀ ਕਰ
ਮੈਂ ਇੱਕ ਗੱਲ ਦੇਖੀਏ ਬਾਰ ਜਾ ਕੇ ਕਮਾਣਾ ਜ਼ਾਦਾ ਸੋਖਾ ਏ। ਘਰ ਹੈਂਡਲ ਕਰਨਾ ਤੇ ਬੱਚੇ ਹੈਂਡਲ ਕਰਨਾ ਓਸ ਤੋਂ ਕਈ ਗੁਣਾ ਜਾਦਾ ਔਖਾ ਏ।
ਮਦਰ ਇਨ ਲਾ ਲੈ, ਲੋ ਹਸਬੈਂਡ ਲੈ ਲੋ, ਓ ਗੱਲ-ਗੱਲ ਚ ਈ ਕੈਂਦੇ ਪਤਾ ਕੀ ਕਰਦੇ ਰੈਂਦੇ ਓ, ਪਤਾ ਨੀ ਕੀ ਕਰਦੇ ਰੈਂਦੇ ਓ ਤੁਸੀਂ।
ਏਡਾ ਥੋੜੀ ਕੰਮ ਕਰਦੇ ਪਏ ਓ ਤੁਸੀਂ, ਫੇਰ ਜਦੋਂ ਆਪ ਸੰਭਾਲਣੇ ਪੈ ਜਾਣ ਦਸ ਮਿੰਟ ਆਸਤੇ ਬੱਚੇ ਤੇ ਓ ਨੀ ਸੰਭਲਦੇ ਕਿਸੀ ਕੋਲੋਂ, ਫੇਰ ਆਵਾਜ਼ਾਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਗੰਦ ਪਾ ਤਾ ਏ ਯੇ ਕਰਤਾ ਏ। ਹੁਣ ਦੇਖੋ ਨਾ ਤੁਸੀਂ ਫੇਰ ਏਸੀ ਏ ਵੀ ਤੇ ਸਾਰਾ ਦਿਨ ਅਸੀਂ ਵੇਖਨੇ ਆਂ ਅਗਰ ਇੱਕ ਪਰਿਵਾਰ ਦੇ ਵਿੱਚ ਬੱਚਾ ਨਾ ਓ ਜਿੰਮੇਵਾਰੀ ਸਾਰੇਆਂ ਦੀ ਏ।
ਹੂੰ।
ਪਤਾ ਨੀ ਲੋਕਾਂ ਦੀ ਸੋਚ ਬਦਲ ਕਿਉਂ ਜਾਂਦੀ ਏ ਕਿ ਜਿੰਮੇਵਾਰੀ ਹਰ ਇੱਕ ਮਾਂ ਦੀ ਹੈਗੀ ਏ।
ਹਾਂ ਅਗਰ ਬੱਚਾ, ਬੱਚਾ ਵਿਗਾੜ ਲੈਣਗੇ, ਬੱਚਾ ਵਿਗਾੜ ਲੈਣਗੇ, ਸਿਰ ਤੇ ਚੜਾ ਲੈਣਗੇ
ਹੁਣ ਮੈਂ ਏਈ ਓ ਚੀਜ਼ ਦੇਖਦੀ ਆਂ ਅਗਰ ਇੱਕ ਘਰ ਵਿੱਚ ਅਗਰ ਕੋਈ ਹਸਬੈਂਡ ਨੂੰ ਪ੍ਰੋਬਲਮ ਏ ਨਾ ਤੇ ਓਦੀ ਸਾਥ ਓਦੀ ਵਾਈਫ ਵੀ ਫੇਰ ਦੇਗੀ। ਓਦੀ ਮਦਰ ਵੀ ਦੇਗੀ, ਓਦੇ ਬ੍ਰਦਰ ਵੀ ਦੇਣਗ ਗੇ ਓਦੇ ਰਿਸ਼ਤੇਦਾਰ ਵੀ ਦੇਣਗੇ, ਲੇਕਿਨ ਅਗਰ ਕਿਸੇ ਨੂੰਹ ਨੂੰ ਕੋਈ ਪ੍ਰੋਬਲਮ ਏ ਨਾ ਤੇ ਫੇਰ ਓ ਕੈਣਗੇ ਕੋਈ ਗੱਲ ਨੀ ਏ ਤੇ ਏ ਨਵੀਂ ਗੱਲ ਥੋੜੀ ਐ ਤੇ ਸਬ ਨਾਲ ਏਂਜ ਹੁੰਦਾ, ਠੀਕ ਏ ਹਸਬੈਂਡ ਵੀ, ਠੀਕ ਐ ਜੀ।
ਚਲੋ ਕੋਈ ਨਾ ਕੋਈ ਤੇ ਕੋਈ ਵਿੱਚੋਂ ਦੇ ਈ ਦਿੰਦੇ ਨੇ ਕੋਈ-ਕੋਈ ਚਲੋ ਓਨਾ ਨੂੰ ਪਤਾ ਏ ਕਰ ਰਿਆ। ਪੈ ਗਈ ਮੰਜੇ ਤੇ ਮੈਨੂੰ ਈ ਓ
ਹਾਂ ਬਿਲਕੁਲ ਸਈ ਗੱਲ ਐ ਅਗਰ ਬਿਮਾਰ ਹੋ ਜੋ ਤੁਸੀਂ ਬਿਮਾਰ ਹੁੰਦਾ ਤੇ ਤੁਆਡਾ ਸਾਡੇ ਕੋ ਕੋਲ ਓਪਸ਼ਨ ਹੈ ਈ ਨੀ ਕੋਈ।
ਬਿਮਾਰ ਹੋਣਾ ਤਾ ਪਾਪ ਐ ਲੇਡੀਜ਼ ਦਾ।
ਤੁਸੀਂ ਮੰਨੋਗੇ ਮੈਨੂੰ ਨਾ ਪਿੱਛੇ ਜੇ ਮੈਨੂੰ ਇੰਨੀ ਪ੍ਰੋਬਲਮ ਹੋ ਗਈ ਸਰਵਾਈਕਲ ਦੀ। ਤੁਸੀਂ ਮੰਨ ਨੀ ਸਕਦੇ ਮੈਨੂੰ ਏਂਜ ਲੱਗੇ ਮੇਰੇ ਤੇ ਜਿਵੇਂ ਜ਼ਿੰਦਗੀ ਖਤਮ ਹੋ ਗੀ ਏ। ਇਕ ਤੇ ਮੈਨੂੰ ਇੰਨਾ ਪੇਨ ਉ ਤੋਂ ਮੇਰੀ ਛੋਟੀ ਕੁੜੀ ਇੰਨਾ ਤੰਗ ਕਰੇ ਮੈਨੂੰ ਮੰਮੀ ਇਸ ਸਾਈਡ ਕਰੋ ਫੇਸ ਇਸ ਸਾਈਡ ਕਰੋ। ਫੇਰ ਉੱਤੋਂ ਘਰ ਦਾ ਕੰਮ ਫੇਰ ਬੱਚਾ ਛੱਡ ਕੇ ਆਣਾ, ਲੈ ਕੇ ਆਣਾ। ਮੈਨੂੰ ਲੱਗੀ ਏ ਪਤਾ ਨਈਂ ਕੀ ਹੋ ਗਿਆ ਮੈਨੂੰ ਬਸ ਮੈਂ ਕੈਂਦੀ ਸੀ ਮੈਂ ਠੀਕ ਹੋ ਜਾ। ਬਾਕੀ ਏ ਤੁਆਡੇ ਤੁਆਡੀ ਗੱਲ ਸਈ ਏ ਸਾਡੇ ਕੋਲ ਬਿਮਾਰ ਹੋਣ ਦਾ ਵੀ ਟਾਈਮ ਨੀ
ਨਈਂ ਐ ਬਿਮਾਰ ਹੋਣ ਦਾ ਟਾਈਮ ਈ ਨੀ ਪਾਪ ਈ ਸਾਡੇ ਸਿਰ ਬਿਮਾਰ ਹੋਣਾ। ਕਿਉਂਕਿ ਅਸੀਂ ਬਿਮਾਰ ਹੋਈਏ ਕੁੱਛ ਵੀ ਹੋਈਏ। ਅਸੀਂ ਬਿਮਾਰ ਹੋਈਏ ਕੁਛ ਵੀ ਹੋਈਏ ਲੇਕਿਨ ਸਾਡਾ ਕੰਮ ਸਾਨੂੰ ਹੀ
ਹਾਂ ਪੁੱਠੀ ਹੋਈਏ ਭਾਵੇਂ ਸਿੱਧੀ ਹੋਈਏ ਵੇ ਗੱਲ ਸਈ ਥੋੜਾ ਜਾ ਫੇਰ ਬੱਚੇ ਅੱਜ
ਵੀ ਤਰਸ ਨੀ ਖਾਂਦੇ ਚਲੋ ਮਾਂ ਬਿਮਾਰ ਏ ਅਸੀਂ ਥੋੜਾ ਕਰ ਲੇਨਾ।
ਬੱ ਹਾਂ ਓ ਕੈਂਦੇ ਨੇ ਯੇ ਤੋ ਮੰਮਾ ਆਪ ਕਾ ਕਾਮ ਐ, ਆਪ ਈ ਕਰੋਗੇ ਹਮ ਥੋੜੀ ਕਰੇਂਗੇ ਠੀਕ ਐ ਜੀ।
ਬਿਮਾਰੀ ਚ ਵੀ ਪਾਨੀ ਮੰਗ-ਮੰਗ ਕੇ ਪੀਨਾ ਪੈਂਦਾ ਬੱਚੇਆਂ ਕੋਲੋਂ ਫੇਰ ਉਸ ਨੂੰ ਬੰਦਾ ਕੈਂਦਾ
ਹਾਂ ਬੱਚੇ ਬਾਕੀ ਥੋੜਾ ਜਾ ਬੱਚੇ ਅਗਰ ਸਈ ਹੋ ਜਾ ਨਾ, ਥੋੜਾ ਜਾ ਬੱਚੇ ਅਗਰ ਗੱਲ ਮੰਨਨੀ ਸ਼ੁਰੂ ਕਰ ਦੇਨ ਤੇ ਬੋਤ ਫ਼ਰਕ ਪੈ ਜਾਂਦਾ ਏ, ਸਭ ਨਾਲੋਂ ਮੁਸ਼ਕਿਲ ਕੰਮ ਏ ਸਵੇਰੇ ਸਕੂਲ ਭੇਜਨਾ, ਤੇ ਆ ਕੇ ਪੜਾਨਾ ਉਸ ਤੋਂ ਜ਼ਾਦਾ ਔਖਾ ਕੰਮ ਏ।
ਨਈਂ ਫੇਰ ਜਿਲੇ ਮੇਰੇ ਬੇਟੇ ਦੀ ਇੱਕ ਸਿਫਤ ਐ ਜਿਸ ਦਿਨ ਓਨੇ ਇੱਕ ਛੁੱਟੀ ਮਾਰ ਲੀ ਨਾ ਅਗਲੇ ਦਿਨ ਸਿਰਫ ਵਾਜ਼ ਈ ਮਾਰਨੀ ਪੈਂਦੀ ਐ ਅੱਜ ਵੀ ਸਕੂਲ ਜਾਏਂਗਾ ਕੇ ਛੁੱਟੀ ਕਰੇਂਗਾ। ਫੇਰ ਇੱਕਦਮ ਅਲਰਟ ਹੋ ਕੇ ਉੱਠ ਜੇਗਾ ਹਾਂ ਹੁਨ ਪਤੈ ਹੁਨ ਫੈਂਟਾ ਐ। ਹਾਂ ਹੁਨ ਫੈਂਟਾ, ਫਟਾਫਟ ਉੱਠ ਕੇ ਕੁਛ ਨੀ ਮੰਗੇਆ ਮੇਰੇ ਕੋਲੋਂ ਓ ਯੂਨੀਫਾਰਮ ਵੀ ਆਪ ਲੱਭ ਲਈਏ। ਸਬ ਕੁੱਛ ਆਪ ਲੱਭ ਲਿਆ ਮੰਮਾ ਚਾਹ ਦੇ ਦੋ ਮੰਮਾ ਰੋਟੀ ਦੇ ਦੋ ਰੋਟੀ ਵੀ ਖਾ ਕੇ ਚਲਾ ਗਿਆ ਰੋਟੀ ਲੈ ਕੇ ਵੀ ਚਲਾ ਗਿਆ। ਬੋਟਲ ਵੀ ਆਪੇ ਲੱਭ ਲਈ ਸਾ, ਕੀ ਪਤਾ ਹੁਨ ਤੇ ਮੰਮਾ ਨੂੰ ਗੁੱਸਾ ਹਾਂ। ਓਦਾ ਈਜ਼ਲੀ ਓਨੇ ਇੱਕ ਛੁੱਟੀ ਮਾਰ ਲਈ ਨਾ, ਫੇਰ ਓਨੇ-ਓਨੇ ਫੇਰ ਓਨੇ ਮੀਨਾ ਡੇਢ ਮੀਨਾ ਛੁੱਟੀ ਦਾ ਨਾਂ ਨਈ ਲੈਨਾ।
ਬਸ ਵੈਸੇ ਨਾ ਛੋਟੇ ਬੱਚ ਬੱਚੇ ਨਾਲ ਨਾ ਜ਼ਾਦਾ ਮੁਸ਼ਕਿਲ ਏ ਬਸ ਐ ਵੀ ਵੱਡੇ ਬੱਚੇ ਨਾਲ ਵੀ ਪ੍ਰੋਬਲਮ ਹੁੰਦੀ ਐ ਆਈ ਐਗਰੀ। ਲੇਕਿਨ ਬਸ ਐ ਕੇ ਛੋਟੇ, ਨਈਂ-ਨਈਂ ਪਤਾ ਕੀ ਹੁੰਦਾ ਏਨਾ ਫਰਕ ਤੇ ਐ ਨਾ ਕੇ ਚਲੋ ਬੱਚਾ ਅਗਰ ਛੋਟਾ ਐ ਤੇ ਚਲੋ ਬਾਥਰੂਮ, ਵੋਸ਼ਰੂਮ ਆਪੇ ਚੱਲ ਜਾਂਦਾ ਏ ਵੀ ਬੋਤ ਵੱਡਾ ਕੰਮ ਏ ਹੁਨ ਦੇਖੋ ਅਗਰ ਅਸੀ ਕਿਸ ਟੈਮ ਰੋਟੀ ਬਨਾ ਰਏ ਆਂ ਨਾ ਬੱਚਾ ਵਾਜ਼ ਮਾਰੇਗਾ ਮੰਮਾ ਵੋਸ਼ਰੂਮ ਜਾਨਾ ਮੁ ਜੇ ਮੇਰੇ ਕੱਪੜੇ ਬਦਲ ਦੋ ਮੁਜੇ ਹਨਾ, ਏਸ ਗੱਲ ਦਾ ਥੋੜਾ ਜਾ ਫਰਕ ਪੈ ਜਾਂਦਾ ਏ, ਹੁਨ ਇੱਕ ਕੰਮ ਛੱਡ ਕੇ ਦੂਜਾ ਕਰਨਾ ਪੈਂਦਾ ਜਾ ਕੇ, ਹੁਨ ਵੱਡੇ ਨੂੰ ਐਨਾ ਪਤਾ
ਓਨੂੰ ਠਾਕੇ ਆਪਨੇ ਆਪ ਨਾ ਲੇਆ ਆਪਨੇ ਆਪ ਚੇਂਜ ਕਰ ਲੇਆ ਸਭ ਕੁਛ ਕਰ ਲੇਆ ਟਿਪ ਟੌਪ ਹੋ ਗੇਆ। ਔਰ ਬੈਠ ਕੇ ਚਲਾਤੇ ਮੈਂ, ਤੇ ਕਿੰਨੀ ਖੁਸ਼ੀ ਹੁੰਦੀ ਨਾ ਜਿਸ ਟੈਮ ਉਸ ਟਾਈਮ ਕਿੰਨੀ ਖੁਸ਼ੀ ਹੁੰਦੀ ਐ ਇਕ ਬੱਚਾ ਥੋੜਾ ਆਪਨਾ ਕੰਮ ਆਪੇ ਕਰ ਲੈਨ ਬੜੀ ਤਸੱਲੀ ਹੁੰਦੀ ਐ ਮਨ ਨੂੰ, ਮਾਂ ਨੂੰ।
ਦੇਖੋ ਕੰਮ ਕਰਨਾ ਮੁਸ਼ਕਿਲ ਨੀ ਹੈਗਾ। ਲੇਕਿਨ ਬੱਚਿਆਂ ਕੋਲੋ ਗੱਲ ਮਨਵਾਨੀ, ਗੱਲ ਮੰਨ ਲੋ ਇੱਕ ਤੇ ਇੱਕ ਛੱਤੀ ਤੇ ਛੱ ਕਲਾਂ ਬਨਾਨਗੇ, ਜੇੜੀ ਪਸੰਦ ਨੀ ਆਂਦੀ। ਫੇਰ ਮਾਂ ਦਾ ਤੇ ਓ ਪੈਲੇ ਪੈਰਾ ਛੱਡ ਜਾਂਦਾ ਏ, ਫੇਰ
ਬਸ-ਬਸ।
ਬਈ ਸ਼ੋਟ ਟੈਂਪਰ ਆਂ। ਬਸ ਚਲੋ ਵਾਹਿਗੁਰੂ ਥੋੜੀ ਮਿਹਰ ਕਰੇ ਥੋੜੀ ਸ਼ਾਂਤੀ ਆਏ। ਹਾਂ, ਰਿਸਪੋਂਸੀਬਿਲਟੀ ਜਾਦਾ ਹੋ ਗਈ ਨਾ ਟਾਈਮ ਆਪਨੇ ਵਾਸਤੇ ਘੱਟ ਹੋ ਗੇਆ। ਜਿੰਨਾ ਲੋਡ ਪਏਗਾ ਦਮਾਗ ਤੇ-ਤੇ ਦਮਾਗ ਦਾ ਟੈਂਪਰ ਸ਼ੋਟ ਈ ਹੋਨਾ ਏ ਫੇਰ ਠੀਕ ਐ ਨਾ।
ਹੁਨ ਸਾਡੇ ਸਰੀਰਾਂ ਚ ਕੁੱਛ ਨੀ ਐ ਬਮਾਰੀਆਂ ਦੇ ਤਾਂ ਮਾਰੇ ਹੋਏ ਆਂ ਅਸੀ।
ਠੀਕ ਐ ਚਲੋ ਚੰਗਾ ਜੀ, ਫਿਰ ਹੈਂ ਓਕੇ ਜੀ ਸਸ ਰੀ ਕਾਲ।
ਹਾਂਜੀ